ਜੀ ਸਛੀ ਕਾਲ ਕੀ ਹਾਲ ਚਾਲ ਏ? ਹਾਂਜੀ ਬਸ ਠੀਕ ਵਧੀਆ ਕੀ ਕਰਦੇ ਪਏ?
ਬਸ ਕੁਛ ਨੀ ਰਾਤ ਦੀ ਡਿਊਟੀ ਨਿਭਾ ਕੇ ਹ
ਅੱਛਾ ਹਾਂ-ਹਾਂ ਬਸ ਮੈਂ ਵੀ ਦਾਲ-ਦੁਲ ਬਣਾਈ ਏ ਸਾਡੇ ਰੋਟੀ ਲੇਟ ਖਾਂਦੇ ਨੇ ਫੁਲਕੇ ਫੇਰ ਠੈਰ ਕੇ ਉਤਾਰਾਂਗੀ ਫਿਰ ਓ ਗਰਮ ਹੀ ਖਾਂਦੇ ਐ ਹਾਂਜੀ ਹੋਰ ਅੱਜ ਕਿੱਦਾਂ ਯਾਦ ਕੀਤਾ ਤੁਸੀਂ?
ਅੱਜ ਪਤਾ ਕੀ ਏ ਨਾ ਮੇਰਾ ਮੁੰਡਾ ਨਾ ਢੋਕਲਾ ਬਣਦਾ ਪਿਆ ਸੀ ਤੇ ਮੈਨੂੰ ਤੇ ਆਦੀ ਨੀ, ਮੈਂ ਕੇਆ ਚੱਲ ਮੈਂ ਭੈਣ ਜੀ-ਜੀ ਨੂੰ ਪੁੱਛਾਂ ਕਿ ਡੋਕ ਕਲਾ ਕਿਵੇਂ ਬਣਦਾ ਵ ਕਿ ਮੈਂ ਵੀ ਆਪਣੇ ਮੁੰਡੇ ਨੂੰ ਨਾ ਢੋਕਲਾ ਬਣਾ ਕੇ ਖਵਾਵਾਂ ਕਿਉਂਕਿ ਬਾਜ਼ਾਰ ਦਾ ਨਾ ਮੈਂ, ਏਨਾਂ ਬੱਚਿਆਂ ਨੂੰ ਨਾ ਘੱਟ ਹੀ ਦੇਨੀ ਆ ਚੀਜ਼ਾਂ
ਕੱਟ ਦਿੰਦੇ ਓ ਹਾਂ, ਨਈ ਬਜ਼ਾਰ ਦੀਆਂ ਨਾ ਵੈਸੇ ਬੱਚਿਆਂ ਨੂੰ ਖਵਾਣੀਆਂ ਹੀ ਨੀ
ਨ ਹਾਂਜੀ-ਹਾਂਜੀ-ਹਾਂਜੀ ਮੈਂ ਤੇ ਭੈਣ ਜੀ ਤੁਸੀਂ ਮੰਨੋ ਗੇ ਨੀ ਮੈਂ ਤੇ ਬਹੁਤ ਘੱਟ ਮੈਂ ਤੇ ਬਿਲਕੁਲ ਦੇਦੀ ਨੀ ਨਾ ਮਾਤਰ ਈ ਹੁੰਦਾ ਛੇ ਪੰਜ ਚਾਰ ਮੀਨਿਆਂ ਬਾਅਦ ਕੋਈ ਮੋਮਸ ਲੈ ਲ ਚ ਮੈਂ
ਘਾਰ ਦੀ ਬੱਚਿਆਂ ਨੂੰ ਚੀਜ਼ ਦੇਈਏ ਨਾ ਓਹੀ ਓਨਾਂ ਲਈ ਵਧੀਆ ਏ, ਸਰੀਰ ਲਈ। ਨਈ ਢੋਕਲਾ ਕੋਈ ਆ ਢੋਕਲਾ ਕੋਈ ਇੰਨੀ ਔਖਾ ਨੀ ਬਣਦਾ ਠੀਕ ਰੈਸਪੀ ਸੌਖਾ ਈ ਐ ਕੋਈ ਐਨਾ ਟਫ ਨੀ ਹੈਗਾ ਬਣਾਣਾ ਅਆ ਜਿਵੇਂ ਮਤ ਮਤਲਬ ਮੈਟੀਰੀਅਲ ਦੇ ਹਿਸਾਬ ਨਾਲ ਦੇਖਣਾ ਪੈਂਦਾ ਏ ਇੱਕ ਕੌਲੀ ਮਤਲਬ ਮੀਡੀਅਮ ਸਾਈਜ਼ ਦੀ ਕੋਲੀ ਲਵੋ। ਇੱਕ ਕੋਲੀ ਸੂਜੀ ਲਵੋ, ਸੂਜੀ ਲੈਣੀ ਇੱਕ ਕੋਲੀ, ਤੇ ਇੱਕ ਕੋਲੀ ਦੇ ਹਿਸਾਬ ਨਾਲ ਮਤਲਬ ਦੋ-ਤਿੰਨ ਚਮਚ ਵੇਸਨ ਪਾਣੇ ਆ, ਜਾਦਾ ਨੀ ਪਾਣੇ। ਦੋ-ਤਿੰਨ ਚਮਚ, ਭਰ-ਭਰ ਕੇ ਨੀ ਪਾਣੇ ਮਤਲਬ ਥੋੜੇ ਘੱਟ ਈ ਪਾਣੇ ਆ ਦੋ-ਤਿੰਨ ਚਮਚ, ਵੇਸਣ ਦੇ ਪਾ ਦੋ। ਤੇ, ਓਨੂੰ ਇੱਕ ਭਾਂਡੇ ਵਿੱਚ ਪਾਓ। ਖੁੱਲੇ ਬਾਊਲ ਵਿੱਚ, ਓਦੇ ਵਿੱਚ ਪਾਓ ਤੁਸੀਂ ਖੱਟੀ ਦਈ ਖੱਟੀ ਦਈ ਘਰ ਹੋਏ ਜਾਂ ਲੱਸੀ ਹੋਏ ਓਨੂੰ ਫੈਟ ਕੇ ਨਾ ਓਦੇ ਨਾਲ ਓਨੂੰ ਮਿਕ ਅ ਆ ਦਈ ਪਾਓ ਓਦੇ ਵਿੱਚ ਫੇਰ ਓਦੇ ਵਿੱਚ ਤੁਸੀਂ ਥੋੜਾ, ਆਪਣੇ ਨਾਲ ਆਪਣੇ ਸਾਬ ਨਾਲ ਨਮਕ ਤੇ ਕਾਲੀ ਮਿਰਚ ਐਸ ਤਰਾ ਪਾ ਦੋ ਧਨੀਆ ਹੈ ਧਨੀਆ ਵਿੱਚ ਪਾ ਦੋ, ਅ ਮੇਥੀ ਦ ਮੇਥੀ ਪਾ ਦੋ। ਜੇੜੀ ਸੁੱਕੀ ਮੇਥੀ ਹੁੰਦੀ ਏ ਓਪਾ ਦੋ ਤੇ ਇਸ ਤਰ੍ਹਾਂ ਅਦਰਕ ਅ ਪਣੀ ਮਰਜ਼ੀ ਏ ਅਦਰਕ ਕੱਦੂਕਸ ਕਰਕੇ ਪਾਉਣ ਪਾ ਸਕਦੇ ਹੋ ਮਤਲਬ ਜੋ ਮੈਟੀਰੀਅਲ ਪਾਉਣਾ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕ ਦੇ ਓ, ਓਨੂੰ ਘੋਲ ਨੂੰ ਓਨੂੰ ਦਈ ਵਿੱਚ ਘੋਲ ਲੋ। ਜਿੰਨੀ ਦਈਂ ਏ ਜਾਦਾ ਦਈਂ ਖੱਟੀ ਏ ਤੇ ਘੱਟ ਪਾ ਲੋ ਜੇ ਠ ਠੀਕ ਏ ਦਈਂ ਤਾਜ਼ੀ ਐ ਤੇ ਫਿਰ ਜਾਦਾ ਪਾ ਸਕਦੇ ਓ ਫੇਰ ਓਨੂੰ ਘੋਲ ਲੋ ਜੇ ਘੋਲ ਕਰਕੇ ਥੋੜ੍ਹਾ ਪਾਣੀ ਦੀ ਲੋੜ ਪੈਂਦੀ ਐ ਤੇ ਥੋੜ੍ਹਾ ਪਾਣੀ ਮਿਕਸ ਕਰ ਲੋ, ਓਨੂੰ ਚੰਗੀ ਤਰ੍ਹਾਂ ਫੈਂਟ ਲੋ ਸੂਜੀ ਨੂੰ ਤੇ ਸਾਰੇ ਮੈਟੀਰੀਅਲ ਨਮਕ ਕਾਲੀ ਮਿਰਚ ਜੋ ਵੀ ਅਸੀਂ ਪਾਇਆ ਥੋੜ੍ਹੀ ਜੀ ਹਲਦੀ ਵੀ ਹਲਦੀ ਵੀ ਪਾਨੀ ਹੈ ਕਿਉਂਕਿ ਉਹਦਾ ਕਲਰ ਕਰਨ ਲਈ, ਯੈਲੋ ਕਲਰ ਕਰਨ ਲਈ ਹਲਦੀ ਪਾਣੀ ਹੈ, ਥੋੜ੍ਹੀ ਜਿਹੀ। ਤੇ ਉਹਨੂੰ ਸਾਰੀ ਮਤਲਬ ਘੁਮਾ ਲੋ ਸਾਰਾ ਕੁਛ ਉਹਨੂੰ ਮਿਕਸ ਕਰ ਲੋ। ਉਹਨੂੰ ਬਾਊਲੀ ਚ ਤੇ ਨਾ ਉਹ। ਪੇਸਟ ਜਿਹੜੀ ਅਸੀਂ ਬਣਾਵਾਂਗੇ। ਨਾ ਉਹ ਘੋਲ ਜਿਆਦਾ ਗਾੜਾ ਹੋਣਾ ਚਾਹੀਦਾ ਨਾ ਜ਼ਿਆਦਾ ਪਤਲਾ ਲਾ ਹੋਣਾ ਚਾਹੀਦਾ
ਅੱਛਾ ਜੀ।
ਜਿਹੜਾ ਅਸੀਂ ਮਿਕਸ ਕਰਨੇ ਪਏ, ਸੂਜੀ ਔਰ ਬੇਸਨ ਦਾ ਠੀਕ ਹੈ।
ਹਾਂਜੀ-ਹਾਂਜੀ
ਇੱਕ ਘੰਟਾ ਰੱਖ ਦੋ, ਭਿੱਜ ਕੇ, ਕੱਜ ਕੇ ਨਾ ਇੱਕ ਇੱਕ ਡੇਢ ਘੰਟਾ ਉਹਨੂੰ ਪਿਆ ਰਹਿਣ ਦੋ। ਉਸ ਤੋਂ ਬਾਅਦ ਉਹ ਸੂ ਜੀ ਮਤਲਬ, ਸੂਜੀ ਗੱਲ ਜਾਏਗੀ ਉਹਦੇ ਵਿੱਚ ਭਿੱਜੀ ਹੋਈ। ਠੀਕ ਹੈ ਉਸ ਤੋਂ ਬਾਅਦ ਤੁਸੀਂ ਇੱਕ ਕਢਾਹੀ ਲਵੋ ਕੜਾਹੀ ਵਿੱਚ ਇੱਕ ਸਟੈਂਡ ਜਿਹਾ ਰੱਖ ਲੋ। ਗੋਲ ਤੇ ਇੱਕ ਗੋਲ ਸਿਲਵਰ ਦਾ ਭਾਂਡਾ ਲੈ ਲੋ। ਮਤਲਬ ਜਿਹਦੇ ਵਿੱਚ ਅਸੀਂ ਢੋਕਲਾ ਬਣਾਣਾ ਹੈ। ਉਹਦੇ ਵਿੱਚ ਉਹ ਭਾਂਡਾ ਲਵੋ, ਭਾਂਡੇ ਨੂੰ ਅੱਛੀ ਤਰ੍ਹਾਂ ਮਤਲਬ ਉਹ ਕਰ ਲੋ, ਅਹ ਤੇਲ, ਤੇਲ ਲਗਾ ਲੋ ਜਾਂ ਘਿਓ ਲਗਾ ਲੋ। ਜੋ ਤੁਹਾਡੀ ਇੱਛਾ ਹੈ ਜੋ ਲਗਾਉਣਾ ਚਾਹੋ ਉਹ ਲਗਾ ਸਕਦੇ ਹੋ। ਘਿਓ ਲਗਾ ਲੋ ਤੇਲ ਲਗਾ ਲੋ ਚਾਰੋ ਪਾਸੇ ਨੀਚੇ ਵੀ ਔਰ ਸਾਈਡਾਂ ਤੇ ਵੀ ਠੀਕ ਹੈ। ਉਹ ਕਰਕੇ। ਤੇ ਜਿਹੜਾ ਅਸੀਂ ਘੋਲ ਬਣਾਇਆ ਸੀ ਨਾ ਉਹਦੇ ਵਿੱਚ ਸ ਉਹ ਪਾ ਦੋ ਇਨੋ। ਇਨੋ ਜ਼ਰੂਰੀ ਪਾਉਣਾ। ਇਨੋ ਪਾ ਕੇ ਤੇ, ਉਸ ਜਿਸ ਭਾਂਡੇ ਵਿੱਚ ਅਸੀਂ ਤੇਲ ਲਗਾਇਆ ਨਾ ਉਹ ਮੈਟੀਰੀਅਲ ਨੂੰ ਸਾਰਾ ਉਸ ਭਾਂਡੇ ਵਿੱਚ ਪਰਤ ਦੋ, ਉਹ ਪਰਤ ਕੇ ਸਾਰਾ ਫੇਰ ਉਹਨੂੰ ਸਟੀਮ ਵਿੱਚ ਰੱਖ ਦੋ, ਪਾਣੀ ਪਾਇਆ ਕੜਾਹੀ ਚ ਸਟੈਂਡ ਰੱਖਿਆ, ਸਟੈਂਡ ਦੇ ਸਟੈਂਡ ਦੇ ਉੱਤੇ ਉਹ ਮਟੀਰੀਅਲ ਸਾਰਾ ਦੇਕੇ ਰੱਖ ਦੋ ਭਾਂਡਾ ਉੱਪਰ ਉਹਨੂੰ ਕੱਜ ਦੋ। ਹਾਂਜੀ ਫਿਰ ਫਿਰ ਉਹਨੂੰ ਮਤਲਬ ਥੋੜ੍ਹੀ ਦੋ ਚਾਰ ਮਿੰਟ ਤੇ ਤੇਜ ਫਲੇਮ ਤੇ ਰੱਖ ਦੋ। ਗੈਸ ਤੇ ਤੇਜ ਤੇ ਹੀ ਉਸ ਤੋਂ ਬਾਅਦ ਥੋੜ੍ਹੀ, ਹਾਂਜੀ ਦੋ ਚਾਰ ਮਿੰਟ ਬਾਅਦ ਉਹਨੂੰ ਨਾ ਥੋੜ੍ਹਾ ਜਿਹਾ ਹਲਕਾ ਕਰ ਦੋ ਗੈਸ ਨੂੰ। ਫੇਰ ਉਹਨੂੰ ਪਿਆ ਰਹਿਣ ਦੋ। ਥੋੜ੍ਹੀ ਦੇਰ ਪਿਆ ਰਹੇਗਾ। ਫੇਰ ਉਹਨੂੰ ਚੈੱਕ ਕਰਦੇ ਰਵੋ, ਆ ਮਤਲਬ ਫੁੱਲ ਗਿਆ। ਫੁੱਲ, ਫੁੱਲ ਗਿਆ ਕੱਚਾ ਤੇ ਨਹੀਂ ਹੈ। ਕੱਚੇ ਦਾ ਤੇ ਤਾਂ ਪਤਾ ਲੱਗੇਗਾ ਜੇ ਅਸੀਂ ਉਹਦੇ ਵਿੱਚ ਮਤਲਬ ਚਾਕੂ ਮਾਰ ਕੇ ਦੇਖ ਲੈਣੇ ਹਾਂ ਚਮਚ ਮਾਰ ਕੇ ਦੇਖ ਸਕਨੇ ਹਾਂ। ਅਗਰ ਚਾਕੂ ਦੇ ਨਾਲ ਉਹ ਨਹੀਂ ਲੱਗਦਾ ਪਿਆ। ਚਾਕੂ ਦੇ ਨਾਲ ਉਹ ਬੇਸ ਨਹੀਂ ਲੱਗਦਾ ਪਿਆ। ਫੇਰ ਸਮਝੋ ਸਾਡਾ ਉਹ ਅੰਦਰੋਂ ਪੱਕ ਗਿਆ ਹੈ। ਅਗਰ ਲੱਗਦਾ ਪਿਆ ਤੇ ਫਿਰ ਸਾਡਾ ਹਜੇ ਕੱਚਾ ਐ ਵੀ ਇਹਨੂੰ ਹਜੇ ਸੇਕ ਦੀ ਲੋੜ ਹੈਗੀ ਹੈ ਬਸ ਇਸ ਤਰ੍ਹਾਂ ਹਾਂ। ਫੇਰ ਉਹਨੂੰ ਆਪਾਂ ਕੜਾਹੀ ਚੋਂ ਫੇਰ ਜਦੋਂ ਸੇਕ ਹੋ ਜਾਏਗਾ ਉਪਰੋ ਹਾਰਡ ਹੋ ਜਾਏਗਾ, ਪੱਕ ਜਾਏਗਾ। ਫਿਰ ਉਹਨੂੰ ਆਪਾਂ ਇੱਕ ਸਾਈਡ ਤੇ ਰੱਖ ਦੇਵਾਂਗੇ ਫੇਰ ਇੱਕ ਛੋਟੀ ਕੜਾਹੀ ਲਵਾਂਗੇ। ਛੋਟੀ ਕੜਾਹੀ ਦੇ ਵਿੱਚ ਤੇਲ ਪਾਵਾਂਗੇ। ਤੇਲ ਦੇ ਵਿੱਚ ਆਪਾਂ ਹਾਂਜੀ ਤੜਕਾ ਲਗਾਉਣ ਲਈ। ਫੇਰ ਉਹਨੂੰ ਤੜਕਾ ਲਗਾਉਣ ਲਈ। ਫੇਰ ਮਤਲਬ ਉਹ ਗੋਲ ਦਾ ਗੋਲ ਚੱਕਾ ਹੀ ਰਹਿਣ ਦੇਣਾ ਐ, ਪਲੇਟ ਦੇ ਉੱਪਰ ਉਹ ਭਾਂਡੇ ਨੂੰ ਨਾ ਪਲਟ ਦੇਣਾ ਏ। ਤੇ ਪਲਟ ਕੇ ਉਹ ਨਿਕਲ ਜਾਏਗਾ ਅੱਛੀ ਤਰ੍ਹਾਂ
ਜੀ ਅੱਛਾ
ਪੱਕ ਗਿਆ ਤੇ ਸਮਝੋ ਨਿਕਲ ਜਾਣਾ ਐ ਆਪਣੇ ਆਪ, ਫੇਰ ਉਹਦੇ ਕੜਾਹੀ ਰੱਖਾਂਗੇ ਕੜਾਹੀ ਵਿੱਚ ਤੇਲ ਪਾਵਾਂਗੇ, ਤੇਲ ਵਿੱਚ ਰਾਈ ਅਹਜਵੈ ਇੰਨੀ ਸਾਰੀ ਰਾਈ ਤੇ ਫੇਰ ਉਹਦੇ ਵਿੱਚ ਪਾਉਣਾ ਨਿੰਬੂ। ਇੱਕ ਨਿੰਬੂ ਨੀਚੋੜ ਲਓ, ਨਿੰਬੂ ਦਾ ਰਸ ਤੇਲ ਦੇ ਵਿੱਚ। ਨਿੰਬੂ ਦਾ ਰਸ ਥੋੜ੍ਹੀ ਖੰਡ ਪਾਓ, ਥੋੜ੍ਹਾ ਜਿਹਾ ਪਾਣੀ ਪਾਓ। ਫੇਰ ਉਹਨੂੰ ਚੰਗੀ ਤਰ੍ਹਾਂ, ਉਹਨੂੰ ਨਾ ਦੋ ਚਾਰ ਰੇਜ਼ੀ ਆ ਲੈਂਨ ਦੋ। ਜਦੋਂ ਪਾਣੀ ਸੁੱਕ ਜਾਏਗਾ ਨਾ ਤੇਲ ਵਿੱਚ, ਪਾਣੀ ਸੁੱਕ ਜਾਏਗਾ, ਉਹਦੇ ਵਿੱਚ ਜੇ ਤੁਸੀਂ। ਪਾਉਣਾ ਚਾਹੋ ਹਰੀਆਂ ਮਿਰਚਾਂ ਚੀਰ ਕੇ ਪਾ ਸਕਦੇ ਹੋ, ਅ ਤੇ ਫੇਰ ਓ। ਉਹ ਜਿਹੜਾ ਗੋਲ ਹੋਏਗਾ ਨਾ, ਭਾਂਡੇ ਦਾ ਗੋਲ ਚੱਕਾ ਹੀ ਨਿਕਲ ਜਾਏਗਾ। ਫਿਰ ਉਸ ਮੈਟੀਰੀਅਲ ਨੂੰ ਨਾ, ਆਰਾਮ ਨਾਲ ਚਮਚ ਦੇ ਨਾਲ ਚਾਰੋ ਤਰਫ। ਇਹ ਲਾ ਦੋ ਗੋਲ ਦੇ ਉਪਰ ਹਾਂਜੀ ਦੋ। ਕਲੇ ਦੇ ਉੱਪਰ ਚਾਰੋ ਤਰਫ ਫੈਲਾ ਦੋ ਉਸ। ਮਤਲਬ ਲਿਕੁਡ ਨੂੰ ਜਿਹੜਾ ਤੇਲ ਦਾ ਲਿਕੁਡ ਹੈ, ਨਿੰਬੂ ਦਾ ਲਿਕੁਡ ਹੈ ਨਾ ਰਾਈ। ਇਹ ਸਭ ਕੁਝ ਉਹਨੂੰ ਮਟੀਰੀਅਲ, ਤੇ ਉਹ ਕਰ ਦੋ ਉਹਨੂੰ ਆ ਸੋ। ਮੈਂ ਫਿਰ ਉਹ ਤਾਂ ਪੀਸ ਪੀਸਿਸ ਕਰ ਲਉ ਬਸ ਸਰਵ। ਕਰਦੋ ਨਾਲ ਚਟਨੀ ਕੋਈ ਵੀ ਲੈ ਲੋ, ਸੋਸ ਲੈ ਲੈਂਦੇ ਨੇ ਅੱਜ ਕੱਲ ਬੱਚੇ। ਹਾਂ ਸੌਖਾ ਹੀ ਹੈ ਕੋਈ ਇਨਾ ਔਖਾ ਨੀ, ਹੈਗਾ ਹਾਂਜੀ ਜ਼ਰੂਰ ਟਰਾਈ ਕਰਨਾ
ਹਾਂਜੀ ਹਾਂਜੀ ਮੈਂ ਬਣਾਵਾਂਗੀ। ਫੇਿਰ ਮੈਂ ਤੁਹਾਨੂੰ ਭੇਜਾਂ ਗੀ ਠੀਕ ਹੈ, ਮੈਂ ਵੀ ਆਪਣੇ ਹੱਥ।
ਮੈਨੂੰ।
ਹਾਂਜੀ ਹਾਂਜੀ ਭੇਜਾਂਗੀ ਮੈਂ, ਅੱਛੀ ਲੱਗੀ ਆ ਡਿਸ਼ ਨਾ। ਬਣਾਵਾਂਗੀ ਜਰੂਰ ਬਣਾਵਾਂਗੀ ਮੈਂ।
ਜ਼ਰੂਰ ਬਣਾਉਣਾ ਨਹੀਂ ਅੱਛੀ ਹੈ। ਅੱਛੀ ਲੱਗਦੀ ਹੈ, ਖਾਣ ਚ ਵੀ ਸਹੀਹੈ, ਨਾਲੇ ਸੂਜੀ। ਇਹਦਾ ਕੋਈ ਉਹ ਨਹੀਂ, ਨੁਕਸਾਨ ਨਹੀਂ ਹੈਗਾ ਬੱਚੇ। ਬੱਚਿਆਂ ਨੂੰ ਵੀ ਹਾਂ, ਅੱਛੀ ਲੱਗਦੀ ਹੈ।
ਕੱਲ ਨੀਂ ਕੱਲ ਬਣਾ ਦਾਂ ਗਿ, ਬਚੇ ਮਗਰ ਪੈਂਦੇ ਨੇ ਨਾ ਮਮਾ ਕੁਛ ਦੋ। ਕਿਉਂਕਿ ਛੁੱਟੀਆਂ ਕੁਛ ਨਾ ਕੁਛ ਖਾਣ ਨੂੰ ਚਾਹੀਦਾ, ਬੱਚਿਆਂ ਨੂੰ ਹਨਾ। ਹਾਂਜੀ ਹਾਂਜੀ। ਜੀ ਹਾਂਜੀ ਔਰ ਚਟਨੀ ਜਿਹੜੀ ਮਰਜ਼ੀ ਬਣਾ ਲੋ, ਚਟਨੀ ਹੈਾ ਨਾ ਭੈਣ ਜੀ।
ਹਾਂਜੀ ਹਾਂਜੀ ਚਟਨੀ ਜਿਹੜੀ ਮਰਜ਼ੀ ਭਾਵੇਂ ਸੋਸ ਦੀ ਲੈ ਲੋ ਘਰ ਚਟਨੀ ਹਰੀ ਭੂ। ਪਉਦੇਨੇ ਦੀ ਚਟਨੀ ਬਣਾ ਸਕਦੇ ਹੋ, ਤੁਸੀਂ ਅ ਵਿੱਚ ਹਰੀਆਂ ਮਿਰਚਾਂ ਜਾਂ। ਜ਼ਿਆਦਾ ਵੀ ਤੇ ਉਹ ਸੋਸ ਦੇ ਪਾਊ ਚ ਆਉਂਦੇ ਨੇ ਅੱਜ ਕੱਲ੍ਹ ਉਹ ਬੱਚੇ ਲੈ ਲੈਂਦੇ ਨੇ। ਇਸ ਤਰ੍ਹਾਂ ਅੱਛੀ ਲੱਗਦੀ ਹੈ, ਸੁਵਾਦ ਲੱਗਦੀ।
ਹਾਂਜੀ ਹਾਂਜੀ ਮੈਂ ਵੀ ਬਣਾਵਾਂਗੀ ਮੈਂ ਇਏਦਾ ਜੀ ਬਸ। ਤੇ ਹੋਰ ਤੇ ਨਾ ਤੇ ਨੀ ਬਣਦਾ, ਇੱਕੋ ਵਾਰੀ ਬਣਦਾ ਹੀ।
ਨਹੀਂ ਨਹੀਂ ਮੈਂ ਤੇ ਮੈਂ ਤੇ ਇਸ ਤਰ੍ਹਾਂ ਹੀ ਬਣਾਦੀ ਆਂ, ਮੈਂ ਤੇ ਇਸ ਤਰ੍ਹਾਂ ਹੀ ਬਣਾਉਂਦੀ ਆਂ।
ਅੱਛਾ ਜੀ, ਕਈ ਤੇ ਸੂਜੀ ਵੀ ਪਾਉਂਦੇ ਨੇ ਨਾ।
ਕਈ ਸੂਝੀ ਨਹੀਂ ਪਾਂਦੇ ਕਈ ਕਲਾਂ ਬੇਸਨ ਪਾਂਦੇ ਨੇ ਕਈ ਬੇਸਨ ਦਾ ਵੀ ਬਣਾਉਂਦੇ ਨੇ ਪਰ। ਦੰਦਾਂ ਨਾ ਥੋੜਾ ਹਾਰਡ ਹੋ ਜਾਂਦਾ ਲੱਗਦਾ ਮੈਂ, ਕਦੀ ਵੈਸੇ ਵੇਸਣ ਦਾ। ਬਣਾਇਆ ਨਹੀਂ ਮੈਂ ਸੁਣਿਆ।
ਹਾਂ ਮੈਂ ਵੀ ਹਾਂਜੀ ਹਾਂਜੀ ਮੈਂ ਬਣਾਇਆ ਤੇ, ਨਹੀ ਮੈਂ ਸੁਣਿਆ ਤੇ ਬਹੁਤ ਮੈਂ ਕਿਹਾ ਚਲ। ਭੈਣਜੀ ਜੀ ਬਣਾਉਂਦੇ ਨੇ ਨਾ, ਤੁਸੀਂ ਬਣਾਉਂਦੇ ਜੋ ਰਹਿੰਦੇ ਹੋ।
ਦੀਨੇ ਨੀ ਮ ਬਣਾਉਂਦੀ।
ਹਾਂਜੀ ਹਾਂਜੀ ਐਸੇ ਚੱਕਰ ਚ ਮੈਂ, ਕਿਹਾਂ ਚਲ ਪੁੱਛਾਂਗੀ ਮੈਂ ਵੀ ਨਾ। ਕੱਲ ਹੀ ਸੋਚਦੀ ਸੀ ਮੈਂ ਕਿਹਾ ਮੈਂ, ਭੈਹੈਨਜੀ ਜੀ ਜੀ ਨੂੰ ਫੋਨ ਕਰਾਂਗੀ ਤੇ ਪੁੱਛਾਂਗੀ।
ਕੱਲ ਤੁਸੀਂ ਪੁੱਛ ਲਿਆ ਹੋਰ ਕੀ। ਵਧੀਆ ਕੀਤਾ ਸਗੋਂ ਹਾਂਜੀ। ਚਲੋ ਠੀਕ ਹੈ।
ਹਾਂਜੀ ਹਾਂਜੀ।
ਬਣਾ ਕੇ ਕੋਈ ਨਹੀਂ, ਅੱਛਾ ਲੱਗਦਾ ਸਵਾਦ ਲੱਗਦਾ।
ਹਾਂਜੀ ਹਾਂਜੀ ਜਰੂਰ ਬਣਾਵਾਂਗੀ ਫਿਰ, ਮੈਂ ਤੁਹਾਨੂੰ ਭੇਜਾਂਗੀ। ਆਪਣੇ ਹੱਥ ਦਾ ਭੁੰਨਿਆ ਹੋਇਆ ਠੋਕਲਾ ਨਾ ਫਿਰ ਤੁਸੀਂ ਟੇਸਟ ਕਰਨਾ ਫਿਰ ਮੈਨੂੰ ਦੱਸਣਾ ਕਿਵੇਂ ਦਾ ਬਣਿਆ ਆਨਾ ਕਾਰ ਬੱਚੇ ਲੈ ਕੇ।
ਨਹੀ ਕੋਈ ਨਹੀ ਆਵਾਂਗੀ ਹਜੇ ਗਰਮੀ ਬਹੁਤ ਏ ਨਾ ਗਰਮੀ ਚ ਨਾ ਨਿਕਲਣ ਤੇ ਦਿਲ ਨਹੀਂ ਕਰਦਾ ਬਸ।
ਹਾਂਜੀ ਹਾਂਜੀ ਗਰਮੀ ਤਾਂ ਭੈਣ ਜੀ ਸਭ ਪਾਸ ਇਹ ਹੀ ਹੈ ਹੁਣ ਬੱਦਲ ਜੇ ਆਏ ਨੇ ਦੇਖੋ। ਹਾਂਜੀ ਹਾਂਜੀ ਬਸ ਆ
ਨੀ ਹੈਗੇ ਬਹੁਤ ਗਰਮੀ ਹੋ
ਨਈ ਆਜ ਤੇ ਭੈਣ ਜੀ ਸਾਡੇ ਵਾਲੇ ਪਾਸੇ ਤੇ ਚਾੜ ਜਆ ਬਣਿਆ ਦਾਵੇ ਹਦੇ ਦੇਖੋ ਕੱਲ ਬਰਸਾਤ ਆਏਗੀ ਯਾ ਪਰਸੋਂ ਆਏਗੀ।
ੋ ਹੀ ਚਲੋ ਕੋਈ ਨਹੀਂ ਠੀਕ ਹੈ ਜੀ।
ਠੀਕ ਹੈ।